ਹੈਲੋ ਹਾਂਜੀ ਸਸ ਸ਼੍ਰੀ ਕਾਲ ਜੀ ਓ
ਸਸ਼ ਸ੍ਰੀ ਕਾਲ ਜੀ, ਤੁਹਾਡੀ ਆਵਾਜ਼ ਨੀ ਆ ਰਹੀ ਜਰਾ ਜੋ
ਹਾਂਜੀ ਤੁਸੀਂ ਠੀਕ, ਹੁਣ ਆ ਰਿ ਵਾਜ਼।
ਨਈ ਥੋੜ੍ਹੀ ਹੋਰ ਜ਼ੋਰ ਕੀ ਬੋਲੋ, ਹਾਂਜੀ।
ਠੀਕ ਓ ਤੁਸੀਂ।
ਹਾਂਜੀ- ਹਾਂਜੀ ਵਦੀਆ ਤੁਸੀਂ ਸੁਨਾਓ।
ਵਦੀਆ ਹੋਰ ਕੀ ਹੋ ਰਆ ਫੇਰ?
ਬਸ ਸਕੂਲ ਦੀ ਛੁੱਟੀਆਂ ਖ਼ਤਮ ਹੋ ਗਈਯਾ ਕੰਮ ਕਰਾ ਕੇ ਹਟੇ ਆਂ। ਸਕੂਲਾਂ ਦੇ ਵੀ ਖਰਚੇ ਮਾਰ ਗਏ ਨੇ ਹੁਣ ਕੱਲ ਫੀਸਾਂ ਜਮਾਂ ਕਰਾਨੀਆ ਨੇ।
ਓਹੋ ਬੜੇ ਖਰਚੇ ਨੇ ਬਹੁਤ ਖਰਚੇ ਨੇ ਯਾ! ਕੁਝ ਨਾ ਪੁੱਛੋ ਫੀਸਾਂ ਵੱਖਰੀਆਂ। ਕਦੀ ਕੋਈ ਐਕਟੀਵਿਟੀ ਦੱਸ ਦੇਣਗੇ ਜੀ।
ਬਿਲਕੁਲ- ਬਿਲਕੁਲ।
ਹੁਣ, ਵੈਨ ਦੇਖੋ- ਵੈਨ ਦੇਖੋ- ਵੈਨ ਵੈਨ ਦੀ ਜੂਨ ਸਕੂਲ ਬੱਚੇ ਗਏ ਨਹੀਂ ਜੂਨ ਦੀ ਫੀਸ ਵੀ ਲਿਤੀ ਏਹਨਾਂ ਨੇ। ਜੂਨ ਦੀ ਵੈਨ ਦੀ। ਫੀਸ ਵੀ ਲਿੱਤੀ ਵੈਂਨ ਤਾਂ ਬੱਚੇ ਗਏ ਨਹੀਂ ਜੂਨ ਚ।
ਬਿਲਕੁਲ ਬਿਲਕੁਲ ਸਕੂਲ ਦੇ ਐਵੇਂ ਤੇ ਸਕੂਲ ਦੀ ਵੀ ਤੇ ਲੈਂਦੇ ਨੇ ਸਕੂਲ ਕੇੜਾ ਗਏ ਨੇ ਬੱਚੇ।
ਬੋਤ ਬੁਰਾ ਓ ਹੀ ਤੇ ਕਹਿ ਰਹੀ ਯਾਂ ਨਾ ਬਹੁਤ ਬੁਰਾ ਹਾਲ ਹੈ ਇਹਨਾਂ ਨੇ ਏਨਾ ਬਿਜ਼ਨਸ ਬਣਾ ਦਿੱਤਾ, ਵਪਾਰ ਬਣਾ ਲਿਆ, ਸਕੂਲਾਂ ਨੇ ਸਾਨੂੰ ਦੇਣੀ ਪੈਂਦੀ ਬੱਚ ਬੱਚਿਆਂ ਨੂੰ ਵਜਨ ਫੀਲ ਹੋਂਦਾ ਮੰਮੀ। ਹੁਣ ਟ੍ਰਿਪ ਦਾ ਅਸੀਂ ਮੇਰੇ ਮੁੰਡੇ ਦਾ ਟਰ੍ਰਿਪ ਕਹਿੰਦੇ ਛੇ ਹਜ਼ਾਰ ਪੇਜ ਦੋ ਟਰਿਪ ਵਾਸਤੇ ਚਾਰ ਦਿਨ। ' ਅਸੀਂ ਕਯਾ ਬੱਚੇ ਨੂੰ ਕੱਲੇ ਪੇਜਣਾ ਤਾਂ ਛੇਂ ਹਜ਼ਾਰ ਤਾਂ ਬੋਤ ਜਾਦਾ ਅ। ਫੇਰ, ਨਹੀਂ ਪੇਜਆ ਫੇਰ ਓਹ ਕਹਿੰਦਾ ਮੈਨੂੰ ਕੁਮਾ ਕੇ ਲਿਆਓ ਕਿਧਰੇ। ਫੇਰ ਅਸੀਂ ਕੁਮਾਨ ਲੈਗੇ ਕਿਤੇ। ਪਰਿਵਾਰ ਸਾਰਾ, ਜੋ ਬੱਚਆਂ ਨੂੰ ਦੋਸਤਾਂ ਨਾਲ ਸਕੂਲ ਯਾਰਾਂ ਨਾਲ ਮਜ਼ਾ ਆਂਦਾ ਪਰਿਵਾਰ ਚ ਥੋੜੀ ਆਂਦਾ ਵੱਡੇ ਬੱਚੇ ਵੱਡੇ ਬੱਚੇ ਵੱਡੇ ਹੋਏ ਮਨਾ ਵੀ ਨਹੀਂ ਕਰ ਸਕਦੇ ਟ੍ਰਿਪ ਤੇ ਸਕੂਲ ਜਿੰਮੇਵਾਰੀ ਦੇ ਸਕੂਲ ਤੋਂ ਡਰ ਲੱਗਦਾ ਬੱਚੇਯਾਂ ਨੂੰ ਭੇਜੋ ਤੇ ਨਜ਼ਾਂ ਤੋਂ ਸਕੂਲ ਓਹਨਾਂ ਦੇ
ਹ
ਅਜ ਕੱਲ੍ਹ ਬੱਚੇ ਦੀ ਸੋਚ ਪਤਾ ਨੀ ਕਿੱਦਾਂ ਹੁੰਦੀ ਅ। ਨਾਲ ਵਾਲਾ ਬੱਚਾ ਹੀ ਪਸੰਦ ਨਾ ਕਰਦਾ ਹੋਵੇ ਓ ਵੀ ਕੋਈ ਹਰਕਤ ਕਰ ਦੇਵੇ ਧੱਕਾ ਮਾਰ ਦੇ। ਕੁਛ ਵੀ ਡਰ ਲੱਗਦੈ ਅੱਜ-ਕੱਲ। ਡਰ ਲੱਗਦਾ ਨਾ ਬੱਚੇ ਤੋਂ ਓਪਰ ਤਾ ਕੁਛ ਵੀ ਨੀ ਹੁਣ ਸਕੂਲਾਂ ਦੇ ਖਰਚੇ ਤਾਂ ਦੇਣੇ ਹੀ ਦੇਣੇ ਨੇ, ਕੀ ਕਰੋ ਤੁਸੀਂ ਓਦੇ ਚ ਨਾ ਤੇ ਕਰ ਹੀ ਨੀ ਸਕਦੇ ਨਾ।
ਸਹੀ ਕਹਿ ਰਹੇ ਓ ਸਕੂਲਾਂ ਚ ਫੀਸਾਂ ਐਨੀਆਂ ਜ਼ਾਦਾ ਨੇ ਅਸੀਂ ਹੁਣ ਆਪਣੇ ਬੱਚਿਆ ਨੂੰ ਅ ਕਰਇਆ ਵੇ ਸਾਡੀ ਕੁੜੀ ਦੀ ਅਡਮਿਸ਼ਨ ਤੇ ਲੱਗ ਗਿਆ ਏ ਪੰਜਾਹ ਹਜ਼ਾਰ ਰੁਪਇਆ। ਅੜਤਾਲੀ ਹਜ਼ਾਰ ਰੁਪਿਆ ਤੇ ਅਡਮਿਸ਼ ਦਾ ਲੱਗਿਆ ਤੇ ਸੱਤ-ਅੱਠ ਹਜ਼ਾਰ ਰੁਪਇਆ ਓਦਾ ਲੱਗ ਗਿਆ ਏ ਸਿਲੇਬਸ ਦਾ। ਤੇ ਫੀਸ ਓਦੀ ਇੱਕੀ ਹਜ਼ਾਰ ਰੁਪਇਆ ਫੀਸ ਐ।
ਛੋਟੇ ਜੇ ਬੱਚੇ ਦਾ ਐਨੇ ਪੈਸੇ ਛੋਟੇ ਜੇ ਬੱਚੇ ਦੇ।
ਹਾਂਜੀ-ਹਾਂਜੀ, ਐਲ ਕੇ ਜੀ ਅਡਮਿਸ਼ਨ ਦਾ ਤੁਸੀਂ ਆਪੇ ਲਾ ਲਓ ਹਿਸਾਬ। ਮੁੰਡੇ ਦੀ ਵੱਖਰੀ ਜਾਂਦੀ ਏ ਫੀਸ ਓਦੀ ਪੰਦਰਾਂ ਹਜ਼ਾਰ ਰੁਪਏ ਫੀਸ ਓਦੀ ਐ। ਤੇ ਕੁਛ ਨਾ ਪੁੱਛੋ ਜੀ ਸਕੂਲ ਵਾਲੇ ਦੇ ਬਿਜਨਸ ਬਣ ਗਏ ਨੇ ਪੂਰੇ। ਸਕੂਲ ਵਾਲੇ ਤਾਂ ਅ ਐਝ ਕੰਮ ਕਰ ਰਹੇ ਨੇ। ਪਤਾ ਏਨਾ ਕੀ ਪੜਾ ਲੈਂਦੇ ਨੇ, ਜਿਹੜਾ ਐਨੀਆਂ ਫੀਸਾਂ ਲੈਂਦੇ ਨੇ ਕੋਈ ਵੱਖਰਾ ਤੇ ਪੜਾਦੇ ਨੀ। ਅਸੀਂ ਵ ਤੇ ਪੜ ਕੇ ਆਏ ਆ। ਅਸੀਂ ਵੀ ਆਪਣੇ ਟੈਮ ਤੇ ਪੜੇ ਆ। ਸਾਡੀ ਪੰਜਾਹ ਰੁਪਏ ਫੀਸ ਸਾਰੀ ਜਾਂਦੀ ਸੀ। ਕਦੀ ਹੌਲੀ-ਹੌਲੀ ਵਧਦੀ ਵਧ ਸੌ ਰੁਪਏ ਹੋ ਗਈ। ਆਹ ਸਾਨੂੰ ਆਪਣੀ ਹੋਸ਼ ਚ ਹਜੇ ਵੀ ਯਾਦ ਆ ਅਸੀ ਕਦੇ ਸੌ ਤੋਂ ਵੱਧ ਫੀਸ ਦਿੱਤੀ ਹੋਵੇ। ਐਨਾ ਹੁਣ ਤੇ ਪਤਾ ਨੀ ਅਸੀਂ ਵੀ ਪੜ-ਲਿਖ ਗਏ ਆ ਐਨਾ ਸੋਹਣਾ ਪੜ-ਲਿਖ ਗਏ ਆ। ਕੋਲੇਜ ਪੜ ਗਏ ਆ। ਐਨੀਆਂ ਫੀਸਾਂ ਹੁਣ ਤੇ ਹਜ਼ਾਰਾਂ ਈ ਫੀਸਾਂ। ਐਨੇ ਹਜ਼ਾਰਾਂ ਰੁਪਏ ਫੀਸ ਲੈ ਕੇ ਤੇ ਕੀ ਵੱਖਰਾ ਸਿਖਾਂਦੇ ਪ‌ਏ ਓ ਤੁਸੀਂ। ਬੱਚੇ ਨਾ ਤੋਂ ਓਹੀ ਆ, ਓਨੇ ਨਾ ਮੋਬਾਇਲ ਛੱਡਦੇ ਨੇ ਨਾ ਟੀ ਵੀ ਛੱਡਦੇ ਨੇ। ਸਕੂਲੇ ਸਿਖਾਦੇ ਕੀ ਪਏ ਓ ਬੱਚਿਆਂ ਨੂੰ ਤੁਸੀਂ? ਕੋਈ ਵੱਖਰਾ ਥੋੜੀ ਪੜਾ ਲਿਓ ਕੋਈ ਐਸਾ ਵੱਖਰਾ ਸਿਖਾ ਤਾ ਬੱਚਿਆਂ ਨੂੰ ਜਿਹੜਾ। ਤੇ ਓਤੋ ਟਿਊਸ਼ਨਾਂ ਦੀ ਫੀਸਾਂ, ਟਿਊਸ਼ਨਾਂ ਵਗੈਰ ਬੱਚੇ ਪੜ ਨੀ ਸਕਦੇ। ਟਿਊਸ਼ਨਾਂ ਦੀ ਵੱਖਰੀ ਫੀਸ ਤੇ ਓਪਰੋਂ ਤੇ ਫੇਰ ਵੈਨ ਦੇ ਖ਼ਰਚੇ। ਵੈਨ ਦੇ ਮੁੰਡੇ ਦਾ ਵੱਖਰਾ, ਕੁੜੀ ਦਾ ਵੱਖਰਾ ਆਣ-ਜਾਣ ਦਾ। ਹੁਣ ਤੁਹਾਡੀ ਗੱਲ ਵੀ ਸਹੀ ਏ, ਹੁਣ ਜੂਨ ਚ ਕੋ‌ਈ ਸਕੂਲ ਗ‌ਏ ਨੇ ਬੱਚੇ? ਤੁਸੀਂ ਕਹਿ ਰਹੇ ਸੀ ਨਾ ਓ ਫੀਸ ਜੂ ਜੂਨ ਦੀ ਵੀ ਲਈ ਸਕੂਲ ਵਾਲਿਆਂ ਨੇ, ਨਾ ਬੱਚੇ ਸਕੂ ਪੜਨ ਗਏ ਨੇ ਬੱਚੇ ਵੈਨ ਚ ਗਏ ਨੇ ਓ ਲੈਣ ਦਾ ਕੀ ਮਤਲਬ। ਫੇਰ ਓ ਸਕੂਲ ਵਾਲੇ ਕਹਿੰਦੇ ਨੇ ਅਸੀਂ ਟੀਚਰਾਂ ਨੂੰ ਦੇਣੀਆਂ ਹੁੰਦੀਆਂ ਨੇ ਤਨਖਾਹਾਂ। ਅਸੀਂ ਤਾਂ ਲੈਨੇ ਆ। ਕੁਛ ਨਾ ਪੁੱਛੋ ਜੀ ਸਕੂਲਾਂ ਦੇ ਬੜੇ ਬੁਰੇ ਹਾਲ ਨੇ। ਸਾਡੇ ਤੇ ਬੱਚੇ ਬਸ ਅਸੀਂ ਐਹ ਨਾ ਅਸੀਂ ਲੋਕ ਦੇਖਦੇ ਆ ਸਟੇਟਸ। ਅਸੀਂ ਕਹਿਨੇ ਆ ਸਾਡਾ ਬੱਚਾ ਵੱਡੇ ਸਕੂਲ ਪੜ ਜੇ ਅਸੀਂ ਕਹਿਨੇ ਆ ਸਾਡਾ ਬੱਚਾ ਕੁਛ ਬਣ ਜਾਏਗਾ। ਥੋੜੇ ਪੈਸੇ ਫਾਲਤੂ ਦੇ ਦਿੰਨੇ ਆ, ਕੋ ਈ ਗੱਲ ਨੀ, ਜੇ ਕੋਈ ਕਿਸੇ ਨੂੰ ਅਸੀ ਕੀ ਕਮਾਂਗੇ ਅਸੀ ਓ ਤਾਂ ਫਲਾਣੇ ਸਕੂਲ ਪਾਇਆ। ਸਾਨੂੰ ਸਟੇਟਸ ਵੇਖਣਾ ਪੈਂਦਾ। ਅਸੀਂ ਲੋਕ ਅੱਜ-ਕੱਲ ਦੁਨੀਆਦਾਰੀ ਵੇਖਦੇ ਆ। ਦੁਨੀਆਦਾਰੀ ਸ਼ੇਖਾਂ ਸ਼ੇਖ ਸ਼ਿੱਲੀਆਂ ਵਿੱਚ ਰਹਿ ਕੇ ਨਾ ਸਾਨੂੰ ਵੀ ਹੋ ਗਿਆ ਜ਼ਿਆਦਾ ਹੀ। ਦਿਖਾਵਾ ਸਾਡੇ ਜ਼ਿਆਦਾ ਹੋ ਗਿਆ, ਨ‌ਈ ਭੈਣ ਜੀ।
ਬਿਲਕੁਲ ਸਹੀ ਕਹਿ ਰੇ ਭੈਣ ਜੀ।
ਅਸੀਂ ਵੀ ਦਿਖਾਵਾ ਕਰਨ ਲੱਗ ਗਏ ਆ।
ਏਹੀ ਹਾਲ ਐ ਬੱਚਿਆਂ ਦੀ ਗਰੋਥ ਤੇ ਕੰਮ ਦੇਖੋ ਹੋ ਨੀ ਰਿਹਾ, ਵੈਸੇ ਦੇਖਿਆ ਜਾਏ ਤਿੰਨ ਘੰਟੇ ਬੱਚਾ ਸਕੂਲ ਰਹਿੰਦਾ ਤਿੰਨ ਯਾ ਚਾਰ ਘੰਟੇ ਆ ਛੋਟੇ ਬੱਚ ਚੇ ਦੀ ਗੱਲ ਕਰੀਏ ਬਾਕੀ ਕਿਥੇ ਸਾਡੇ ਕੋਲ ਈ ਐ ਨਾ। ਤੁਸੀਂ ਸਕੂਲ ਨੂੰ ਨੀ ਕੁਛ ਕਹਿ ਸਕਦੇ। ਸਾਨੂੰ ਆਦਤਾਂ ਬੱਚਿਆਂ ਨੂੰ ਸਿਖਾਣੀਆਂ ਨੇ। ਉਹ ਹੀ ਸਕੂਲ ਦਾ ਇੱਕ ਬੱਚਾ ਬਦਤਮੀਜ਼ ਹੈ, ਉਹਹੀ ਸਕੂਲ ਦਾ ਇੱਕ ਬੱਚਾ ਬੜਾ ਬੜਾ ਅਦੱਬ ਵਾਲਾ ਹੈ, ਸਤਿਕਾਰ ਵਾਲਾ ਕਿਉਂਕਿ ਇਹ ਸਤਿਕਾਰ ਮਾਵਾਂ ਨੇ ਪਾਣੇ ਨੇ ਬੱਚਿਆਂ ਵਿੱਚ ਸਕੂਲ ਨੇ ਕੋਈ ਜਾਦੂ ਨਹੀਂ ਕਰਨਾ ਚਾਰ ਘੰਟੇ 'ਚ। ਉਹ ਘਰੋਂ ਆਉਣੇ ਨੇ ਸੰਸਕਾਰ ਬੱਚੇ ਨੂੰ ਸਕੂਲ ਪੜ੍ਹਾਈ ਕਰਾਉਂਦਾ। ਜਿਹੜਾ ਬੱਚਾ ਕਹਿੰਦੇ ਨਾ ਜਿਹੜੀ ਸ਼ੁਰੂਆਤ ਕਰੋਂ ਹੁੰਦੀ ਹਰ ਚੀਜ਼ ਦੀ, ਘਰ ਬੱਚਾ ਕੋਈ ਗਲਤੀ ਕਰੇ ਤੁਸੀਂ ਉਹਨੂੰ ਮੰਨ ਲਓ ਬੱਚੇ ਨੇ ਕੱਚ ਦਾ ਗਿਲਾਸ ਪਾਣ ਦਿੱਤਾ, ਤੁਸੀਂ ਉਹਨੂੰ ਕੁਛ ਨਹੀਂ ਕਿਆ ਘਰ ਉਹਨੂੰ ਕੁਛ ਨਹੀਂ ਕਿਆ, ਜੇ ਤੁਸੀਂ ਘਰ ਉਹੁਨੂੰ ਥੱਪੜ ਲਗਾ ਦਿੱਤਾ। ਓਹੀ ਕੱਚ ਅਗਰ ਤੁਸੀਂ ਉਹਨੂੰ ਬਾਹਰ ਜਾ ਕੇ ਤੋੜਿਆ ਤੁਸੀਂ ਕੁਛ ਨਹੀਂ ਕਿਹਾ, ਬੱਚਾ ਕਨਫਿਊਜ ਹੈ ਕਿ ਮੈਂ ਸਹੀ ਕੀਤਾ ਗ਼ਲਤ ਕੀਤਾ। ਹੁਣ ਜੇ ਬੱਚਾ ਗ਼ਲਤੀ ਕਰ ਰਿਹਾ ਉਹਨੂੰ ਘਰ ਵੀ ਥੱਪੜ ਲਗਾਓ, ਤੇ ਬਾਹਰ ਵੀ ਲਗਾਓ। ਹੁਣ ਪਤਾ ਕਿ ਮੈਂ ਗ਼ਲਤੀ ਕੀਤੀ ਹੈ, ਬਾਕੀ ਮਾਰਨ ਦੀ ਗੱਲ ਏ ਜੋ ਥਰਡ ਡਿਗਰੀ ਅਸੀਂ ਮੰਨਦੇਆ ਮਾਰਨਾ ਬੱਚੇ ਨੂੰ ਮਾਰਨਾ ਨਹੀਂ ਚਾਹੀਦਾ। ਜੇ ਬੱਚਾ ਤੁਹਾਡਾ ਹੱਥ ਫੜ ਕੇ ਰੋੜ ਤੇ ਭੱਜ ਗਿਆ, ਤਾਂ ਤੁਸੀਂ ਥੱਪੜ ਲਗਾਓ। ਬੱਚੇ ਨੂੰ ਪਤਾ ਲੱਗ ਕਿ ਬਹੁਤ ਵੱਡੀ ਗਲਤੀ ਕੀਤੀ, ਤਾਂ ਮੇਨੂੰ ਥੱਪੜ ਪਿਆ ਥੱਪੜ ਨੂੰ ਇੱਕ ਡਰ ਹੋਣਾ ਜਿੱਦਾਂ ਕਿ ਬਹੁਤ ਵੱਡੀ ਗਲਤੀ ਤੇ ਉਹਨੂੰ ਬਾਰ, ਬਾਰ ਥੱਪੜ ਲਗਾਓਗੇ ਨਾ, ਉਹਨੂੰ ਆ ਉਹਨੂੰ ਨਾ ਫਰਕ ਨਹੀਂ ਪੈਣਾ ਥੱਪੜ ਤੇ ਪੈਣਾ ਕੀ ਹੋ ਗਿਆ, ਉਹਨੂੰ ਫਰਕ ਹੀ ਨਹੀਂ ਪੈਣਾ। ਤੁਹਾਡੀ ਅੱਖਾਂ ਦਾ ਡਰ ਹੀ ਬੱਚੇ ਨੂੰ ਬਹੁਤ ਹੋਣਾ ਚਾਹੀਦਾ ਹੈ, ਥੱਪੜ ਅਖੀਰ 'ਤੇ ਕੋਈ ਬਹੁਤ ਵੱਡੀ ਮਿਸਟੇਕ ਬੱਚੇ ਨੇ ਕਰ ਦਿੱਤੀ। ਕਿ ਕੋਈ ਚੋਰੀ ਕੀਤੀ ਜਾਂ ਕਿਸੇ ਨੂੰ ਬੁਰੀ ਤਰ੍ਹਾਂ ਮਾਰਤਾ ਕੁਛ ਐਸਾ ਕੀਤਾ। ਉਹਨੂੰ ਪਤਾ ਹੈ ਕਿ ਇਹ ਕੰਮ ਹੈ ਬਹੁਤ ਗਲਤ ਕੀਤਾ ਮੈਨੂੰ ਇਸ ਤਰ੍ਹਾਂ ਥੱਪੜ ਪਿਆ, ਉਹ ਜ਼ਿੰਦਗੀ ਭਰ ਯਾਦ ਰੱਖੇ। ਤੇ ਬੱਚੇ ਦੀ ਪਰਵਰਿਸ਼ ਮਾਂ ਪਿਓ ਨੇ ਆਪ ਬਣਾਉਣੀ ਹੈ, ਸਕੂਲ ਨੇ ਕੁਛ ਨਹੀਂ ਕਰਨਾ। ਤੁਹਾਡਾ ਬੱਚਾ ਜੇ ਘਰ ਚੰਗਾ ਸਕੂਲ ਵੀ ਚੰਗਾ ਹੀ ਰਹੇਗਾ, ਉਹਦੇ ਹਰ ਜਗ੍ਹਾ ਉਹਦੇ ਜਿਹੜੇ ਸੰਸਕਾਰ ਤੁਸੀਂ ਪਾਏ ਨੇ ਉਹਦੇ ਅੱਗੇ ਆਉਣਗੇ, ਗਲਤ ਕੰਮ ਵੀ ਕਰਨ ਲੱਗਾ ਹੋਏਗਾ ਨਾ ਮੰਨ ਲਓ ਪੈੜੀ ਸੰਗਤ ਪੈ ਗਿਆ ਉਹਨੂੰ ਸੰਸਕਾਰ ਰੋਕ ਲੈਣਗੇ ਨਹੀਂ ਇਹ ਕੰਮ ਮੈਂ ਨਹੀਂ ਕਰਨਾ ਪਿੱਛੇ ਹਟ ਜਾਏਗਾ।
ਠੀਕ ਹੈ ਮਾਂ ਪਿਓ ਨੇ ਪਾਣਾ ਵਿੱਚ
ਸਹੀ ਕੇ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ। ਗੱਲ ਔਹੀ ਆਗੀ ਨਾ ਬੱਚੇ ਦਾ ਪਹਿਲਾ ਗੁਰੂ ਉਹਦੀ ਮਾਂ ਹੁੰਦੀ ਏ। ਇਹ ਗੱਲਾਂ ਥੋੜ੍ਹੀ ਬਣੀਆਂ ਦੀਆਂ ਨੇ, ਨਹੀਂ ਭੈਣ ਜੀ। ਹੈਲੋ।
ਬਿਲਕੁਲ। ਬਿਲਕੁਲ ਭੈਣ ਜੀ ਹਾਂਜੀ ਬਿਲਕੁਲ ਭੈਣ ਜੀ ਸਹੀ ਕਹਿ ਰਹੇ ਹੋ।
ਚਿਜ਼ਾ ਥੋੜੀ ਜੀ
ਅੱਛਾ, ਅੱਛਾ।
ਮੈਂ ਕਿਆ ਸੀ ਬੱਚਿਆਂ ਦਾ ਪਹਿਲਾਂ ਗੁਰੂ ਉਹਦੀ ਮਾਂ ਹੀ ਹੁੰਦੀ ਹੈ ਨਹੀਂ
ਬਿਲਕੁਲ ਹੁੰਦੀ ਹੈ।
ਜੋ ਬੱਚਾ ਘਰੋਂ ਸਿੱਖਦਾ ਏ, ਉਹੀ ਬੱਚਾ ਬਾਹਰ ਜਾ ਕੇ ਕਰਦਾ ਹੈਨਾ।
ਅਗਰ ਉਹਨੂੰ ਘਰ ਦੇ ਵਿੱਚ ਸਹੀ ਮੋਲ ਮਿਲੇਗਾ, ਸਹੀ ਆਸ ਪਾਸ ਦੇ ਮਾਂ ਫੇਰ ਉਹ ਸਹੀ ਬਰਤਾਵ ਕਰਾਗੇ, ਗੱਲਬਾਤ ਕਰਾਗੇ ਬੱਚਾ ਵੇਖਦਾ ਹੈ, ਕਿ ਮੇਰੀ ਮੰਮੀ ਕਿਸ ਤਰ੍ਹਾਂ ਬੋਲਦੀ ਵੀ ਮੇਰੇ ਪਾਪਾ ਕਿਸ ਤਰ੍ਹਾਂ ਬੋਲਦੇ ਨੇ। ਹਾਂਜੀ, ਏ ਸ ਕੁਸੀ ਕਿਤਾ ਬੱਚਾ? ਵੈਸੇ ਸਕੂਲਾਂ ਤੇ ਜਾ ਕੇ ਰੋ ਪਾਨੇ ਆਂ ਜਾ ਕੇ। ਕਿ ਤੁਸੀਂ ਕੀ ਸਿਖਾਯਾ ਬੱਚੇਆਂ ਨੂੰ ਸਾਡਾ ਬੱਚਾ ਇੰਜ ਕਰਦਾ ਪੇਯਾ, ਸਾਡੇ ਬੱਚੇ ਨੇ ਏ ਕੀਤਾ। ਤੁਸੀਂ ਏਨੀਆਂ ਫੀਸਾਂ ਵੀ ਲੈਂਦੇ ਓ, ਸਾਡੇ ਬੱਚਿਆਂ ਨੂੰ ਕੀ ਪ੍ਰਵੀਸ਼ ਦੇ ਰੇਓ? ਅਸੀਂ ਜਾ ਕੇ ਸਕ ਗੁਲਾਮ ਨੇ ਕੈਂਨੇ ਆ, ਤੁਸੀਂ ਕੀ ਸਿਖਾ ਰਹੇਓ? ਬੱਚਾ ਆੱਖੇ ਨੀ ਲੱਗਦਾ, ਬੱਚਾ ਮੋਆਇਲ ਦੇਖਦਾ, ਬੱਚਾ ਯੇ ਕਰਦਾ। ਵੀ ਤੁਸੀਂ ਏਨੀਆਂ ਫੀਸਾਂ ਲਈਆਂ ਨੇ, ਸਾਡੇ ਬੱਚੇ ਨੂੰ ਕੀ ਸਿਖਾਯਾ? ਅਸੀ ਏਸ ਗੱਲ ਤੇ ਆ ਜਾਂਨੇ ਆਂ ਬੱਚੇਆਂ ਦੇ, ਬੱਚਾ ਏ ਜੋ ਦੇਖ ਰੇਯਾ ਓਈ ਸਿੱਖ ਰੇਯਾ ਵੇ, ਸਕੂਲਾਂ ਫਰੈਂਡ ਸਰਕਲ ਚ ਸਿੱਖ ਰਿਯਾ। ਆਸ ਪਾਸ ਜੇਆ ਮਓਲ ਹੈਗਾ ਓਹਦਾ ਉੱਥੋਂ ਵੇਖ ਰਿਯਾ ਕੁਛ ਘਰ ਦਾ ਮਾਹੌਲ ਦੇਖ ਰੇਯਾ। ਵੈਸੇ ਸਕੂਲਾਂ ਦੇ ਆ ਜਾਂਦੇ ਏਨੀਆਂ ਫੀਸਾਂ ਸਾਂ ਲੈ ਕੇ ਬੈ ਗਏ ਨੇ ਪੜਾਂਦੇ ਕੀ ਪਏ ਨੇ, ਹੈਂਨਾ ਜੀ।
ਸਕੂਲ ਪੜਾ ਸਕਦਾ, ਆਦਤਾਂ ਤੇ ਮਾਂ-ਪਿਓ ਨੇ ਸਿਖਾਣੀਆਂ। ਮੈਨੂੰ ਤੇ ਮਾਵਾਂ ਬੇਵਕੂਫ ਲਗਦੀਆਂ ਜੇੜੀਆਂ ਸਕੂਲ ਜਾ ਕੇ ਪੀਟੀਐੱਮ 'ਤੇ ਟੀਚਰ ਨੂੰ ਕੈਂਦੀਆਂ ਬਈ ਏ ਮੇਰੀ ਗੱਲ ਨਈਂ ਸੁਣਦਾ, ਏਨੂੰ ਡਾਂਟੋ। ਬੜੀ ਸ਼ਰਮ ਦੀ ਗੱਲ ਏ, ਜੇ ਤੁਆਡਾ ਬੱਚਾ ਤੁਆਡੀ ਗੱਲ ਨੀਂ ਸੂੰ ਣ ਰੇਯਾ ਤੇ ਹੋਰ ਕੀਦੀ ਸੁਣੇਗਾ। ਮਾਂ ਤੋਂ ਬਾਰ ਤੇ ਕੁਛ ਨੀਂ ਬੱਚਾ ਮਾਂ ਦੇ ਕੰਟਰੋਲ ਚ ਹੋਣਾ ਚਾਈਦਾ। ਮਾਂ ਦੀ ਗੱਲ ਤਾਂ ਬੱਚੇ ਨੂੰ ਮੰਨੀ ਚਾਈਦੀ ਏ, ਏਦਾਂ ਕਿੱਦਾ ਤੁਆਡੀ ਗੱਲ ਨੀ ਮੰਨ ਰੇਯਾ। ਤੁਸੀਂ ਰੋਟੀ ਖਵਾ ਰੇਓ, ਧਿਆਨ ਰੱਖ ਰੇਓ, ਹਰ ਚੀਜ਼ ਤੁਆਡੀ ਗੱਲ ਬੱਚੇ ਨੂੰ ਮੰਨਨੀ ਪਏਗੀ। ਤੁਆਡੀ ਨੀਂ ਸੁਣਦਾ, ਟੀਚਰ ਦੀ ਕੀ ਸੁਣੇਗਾ? ਤੁਆਡੀ ਗੱਲ ਬੱਚੇ ਨੂੰ ਸੁਨਣੀ ਚਾਈਦੀ, ਅਪਣਾ ਬੱਚਾ ਨੂੰ ਆਪ ਕੰਟਰੋਲ ਕਰੋ ਤੁਸੀਂ ਬੱਚਾ ਨਈਂ ਕੰਟਰੋਲ ਕਰ ਸਕਦੇ ਅਪਣਾ, ਕਿਉਂਕਿ ਮਾਵਾਂ ਨੂੰ ਹੀ ਕਰਨਾ ਪਏਗਾ ਕੰਟਰੋਲ ਬੱਚਾ। ਅਪਣੇ ਬੱਚੇ ਤੇ ਆਪ ਕੰਮ ਕਰੋ। ਪਿਆਰ, ਕਿਉਂਕਿ ਮਾਂ ਨੂੰ ਪਤਾ ਮੇਰਾ ਬੱਚਾ ਕਿੰਜ ਗੱਲ ਮੰਨ ਸਕਦਾ ਮੇਰੀ। ਮਾਂ ਬੱਚੋਂ ਕੋਈ ਕੰਮ ਕਰਾ ਸਕਦੀ ਏ ਓਈ ਮਾਂ ਨੇ ਰਾਮ ਜਮੇਯਾ, ਓਈ ਮਾਂ ਨੇ ਰਾਵਣ ਜਮੇਯਾ, ਤੇ ਕੈਂਦੇ ਨਾ ਮਾਂ-ਪਿਓ ਹੀ ਸੰਸਕਾਰ ਬੱਚੇ ਚ ਪਾਂਦੇ ਨੇ। ਕਿਉਂਕਿ ਦੋਨੋਂ ਮਾਂ ਦੀ ਕੁੱਖ'ਚੋਂ ਜੰਮੇ ਨਾ ਰਾਵਣ ਔਰ ਰਾਮ, ਇੰਨਾ ਡਿਫਰੈਂਸ ਕਿਉਂ? ਇੰਨਾ
ਹਾਂਜੀ।
ਕਿਉਂ, ਕਿਉਂਕਿ ਸੰਸਕਾਰਾਂ 'ਚ ਫਰਕ ਸੀ ਜੋ ਮਾਂਵਾਂ ਦਿੱਤੇ ਜਾਂ ਜੋ ਪਰਵਰਿਸ਼ ਚੀਜ਼ਾਂ ਏ ਹੁੰਦਾ।
ਹੰਜੀ, ਤੁਆਡੀ ਆਵਾਜ਼ ਬਓਤ ਘੱਟ ਆ ਰੀਏ।
ਅੱਛਾ, ਆਵਾਜ਼ ਕੱਟ ਰੀ ਭੈਣ ਜੀ ਅੱਛਾ-ਅੱਛਾ ਹਾਂਜੀ, ਹੁਣ ਆ ਰੀਏ ਆਵਾਜ?
ਹਾਂਜੀ ਹੁਣ ਆਈ ਆਵਾਜ਼, ਬਓਤ ਘੱਟ ਆ ਰੀ ਸੀ, ਹੁੰ। ਤੁਵਾਡੀ ਗੱਲ ਵੀ ਸਈ ਏਜੀ ਅੱਜ-ਕੱਲ ਜ਼ਮਾਨਾ ਬਹੁਤ ਪਤਾ ਨੀਂ ਕਿੱਥੇ ਜਾ ਰੇਯਾ? ਲੋਕ ਜੋ ਐ ਬੱਚਿਆਂ ਨੂੰ ਕੀ ਸਿਖਾ ਰੇਨੇ, ਕੁਝ ਤੋ ਬਾਰ ਐ। ਹਰ ਕੋਈ ਮਾਂ-ਪੇ ਅੱਛੇ ਸੰਸਕਾਰ ਦਿੰਦਾ ਅਪਨੇ ਬੱਚਿਆਂ ਨੂੰ। ਪਰ ਪਤਾ ਨੀਂ ਬੱਚੇ ਕਿੱਥੋਂ ਕੀ ਸਿੱਖ ਰੇਨੇ, ਘਰ ਦੇ ਬਾਰੋਂ ਸਿੱਖ ਰਹੇ ਨੇ? ਕੁਛ ਸਮਜ ਨੀ ਆਂਦਾ, ਸਕੂਲ ਵਾਲਿਆਂ ਨੇ ਵੀ ਅਪਨੇ ਅਪਨਾ ਪੱਲਾ ਛੁੜਾ ਲੈਂਦੇ ਨੇ ਜੀ ਵੀ ਸਾਡੇ ਤੇ ਸਕੂਲ ਦਾ ਮਓਲ ਨੀ ਹੈਗਾ। ਸਾਡਾ ਬੱਚਾ ਘਰੋਂ ਸਿੱਖਦਾ, ਘਰ ਦੇ ਕਹਿਣ ਗੇਂ ਸਕੂਲੋਂ ਸਿੱਖਦਾ। ਐ ਹੀ ਬਸ ਹੁੰਦਾ ਰੈਂਦਾ, ਨਈਂ?
ਬਿਲਕੁਲ ਬਿਲਕੁਲ, ਸਹੀ ਕੈ ਰੇਓ।
ਦੇਖੋ ਜੀ ਜ਼ਮਾਨਾ ਬੋਤ ਬਦਲ ਰੇਯਾ। ਟਾਈਮ ਬਉਤ ਚੇਂਜ ਹੁੰਦਾ ਜਾ ਰੇਯਾ। ਸਾਨੂੰ ਅਪਨੇ ਬੱਚਿਆਂ ਨੂੰ ਕੰਟਰੋਲ ਕਰਨਾ ਪਏਗਾ ਖੁਦ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕੰਟਰੋਲ ਚ ਹੀ ਰੱਖਾਂਗੇ ਤੇ ਬੱਚਾ ਸਹੀ ਰਹੇਗਾ।
ਬਿਲਕੁਲ, ਬਿਲਕੁਲ ਸਹੀ ਕਿਹਾ ਬੱਚੇ ਨੇ ਆਪਣੇ ਕੰਟਰੋਲ ਚ ਰੱਖਣਾ ਪੈਣਾ। ਚੰਗਾ ਭੈਣ ਜੀ ਬੜਾ ਚੰਗਾ ਲੱਗਿਆ ਗੱਲ ਕਰਕੇ।
ਚਲੋ ਠੀਕ ਐ ਭੈਣ ਜੀ। ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਫੇਰ ਗੱਲ ਕਰਾਂਗੇ ਠੀਕ ਐ ਭੈਣ ਜੀ, ਚੰਗਾ ਸਤਿ ਸ਼੍ਰੀ ਅਕਾਲ।